ਹੈਲੋ।
ਹਲ ਜ
ਹੈਲੋ।
ਹੈਲੋ ਹਾਂਜੀ ਮੇਰੀ ਆਵਾਜ਼ ਆ ਰਹੀ ਤੁਹਾਨੂੰ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ
ਹੈਲੋ,
ਹੈਲੋ ਹਾਂਜੀ ਮੈਂ ਕਿਹਾ ਤੁਸੀਂ ਠੀਕ ਔ, ਆਵਾਜ਼ ਆ ਰਹੀ। ਆਵਾਜ਼ ਆ ਰਹੀ ਹੈ ਮੇਰੀ, ਹੈਲੋ,
ਹੈਲੋ,
ਹੈਲੋ, ਹਾਂਜੀ ਭੈਣ ਜੀ ਆਵਾਜ਼ ਆ ਰਹੀ ਹੈ ਮੇਰੀ, ਹੈਲੋ ਮੇਰੀ ਆਵਾਜ਼ ਆ ਰਹੀ ਹੈ ਤੁਹਾ
ਹੈਲੋ, ਹਾਂਜੀ-ਹਾਂਜੀ ਹੁਣ ਆ ਰਹੀ ਏ,
ਹੈਲੋ ਆਵਾਜ ਆ ਰਹੀ ਹੈ ਹੁਣ ਤੁਹਾਨੂੰ ਮੇਰੀ ਆਵਾਜ਼ ਆ ਰਹੀ,
ਹਾਂ ਹਾਂਜੀ ਹੁਣ ਆ ਰਹੀ,
ਅੱਛਾ ਹੁਣ ਅ ਹੋਰ ਸੁਣਾਓ?
ਹਾਂਜੀ ਮੈਂ ਠੀਕ ਹਾਂ, ਤੁਸੀਂ ਠੀਕ ਹੋ?
ਹਾਂਜੀ-ਹਾਂਜੀ, ਕੀ ਕਰ ਰਹੇ ਸੀ ਤੁਸੀਂ?
ਕੁਛ ਨੀ ਬਸ,
ਪਾਣੀ ਪੀ ਰਹੀ ਸੀ ਗਰਮੀ ਇੰਨੀ ਹੋ ਰਹੀ ਹੈ ਹੁਣ ਪਾਣੀ ਦਾ ਇਨਟੇਕ ਤਾਂ ਕਰਨਾ ਹੀ ਹੈ ਜ਼ਿਆਦਾ ਤੋਂ ਜ਼ਿਆਦਾ,
ਹਾਂਜੀ-ਹਾਂਜੀ ਬਿਲਕੁਲ ਸਰੀਰ ਨੂੰ, ਹਾਈਡ੍ਰਟ ਕਰਨ ਵਾਸਤੇ ਪਾਣੀ ਦੀ ਬਹੁਤ ਜ਼ਰੂਰੀ ਹੈ। ਅੱਜ ਤੇ ਮੈਂ ਵੀ ਬਹੁਤ ਪਾਣੀ ਪੀਤਾ ਬਹੁਤ ਜ਼ਿਆਦਾ, ਉਹ ਅੱਜ ਯੋਗਾ ਡੇ ਸੀ ਨਾ। ਤੇ ਸਾਡੇ ਲੇਡੀਜ਼ ਹੈਗੇ ਜਿੱਥੇ ਮੈਂ ਯੋਗਾ ਕਰਨ ਜਾਂਦੀ ਐ ਉਹਨਾ ਨੇ ਅੱਜ ਥੋੜੀ ਐਕਸਰਸਾਈਜ਼ ਜ਼ਿਆਦਾ ਹੀ ਕਰਵਾਤੀ ਠੀਕੇ ਉਹ ਥੋੜੀ ਯੋਗਾ ਥੋੜੇ ਫਾਇਦੇ ਕੂ ਗੈਰਾ ਦੱਸੇ ਉੱਥੇ ਟਾਈਮ ਕੁਛ ਜਿਆਦਾ ਲੱਗ ਗਿਆ ਉਹ। ਪਾਣੀ, ਬਸ ਮਿੰਟ-ਮਿੰਟ ਬਾਅਦ ਪਾਣੀ, ਮਿੰਟ-ਮਿੰਟ ਬਾਅਦ ਪਾਣੀ। ਛੋਣਾ ਪਾਣੀ ਨਾਲ ਤੇ ਭੁੱਖ ਹੀ ਮਰ ਜਾਂਦੀ ਏ ਅੱਛਾ ਤੁਸੀ ਵੀ ਯੋਗ ਕਰਦੇ ਹੋ?
ਹਾਂ ਬਸ ਪਿੱਛੇ ਬਹੁਤ ਏਦਾਂ ਅੱਜ-ਕੱਲ ਦੀ ਜ਼ਿੰਦਗੀ ਹੈ ਹੀ ਐਵੇਂ ਦੀ ਬੱਗ ਦੌੜ, ਤੇ ਬੰਦੇ ਨੂੰ ਕੁਛ ਟਾਈਮ ਆਪਣੇ ਵਾਸਤੇ ਵੀ ਨਿਕਾਲਣਾ ਚਾਹੀਦੈ, ਤੇ ਆਪਣਾ ਟਾਈਮ ਤੇ ਐਵੇਂ ਹੀ ਨਿ ਨਿਕਲ ਜਾਂਦਾ ਜਾ ਤੇ ਤੁਸੀਂ ਕੋਈ ਐਕਟੀਵਿਟੀ ਕਰ ਲਓ?
ਹਾਂਜੀ ਹਾਂ
ਤੇ ਮੈਂ ਸੋਚਿਆ ਕਿ ਕਿਉਂ ਨਾ ਯੋਗਾ ਕੀ ਕੀਤੀ ਜਾਏ, ਯੋਗਾ ਨਾਲ ਸਾਡਾ ਕੀ ਕਹਿੰਦੇ ਸਭ ਕੁੱਝ ਮਾਨਸਿਕ ਸੰਤੁਲਨ ਵੀ ਠੀਕ ਰਹਿੰਦੈ। ਪਾਚਨ ਤੰਤਰ ਵੀ ਠੀਕ ਰਹਿੰਦਾ ਏ, ਹਨਾ ਦਿਮਾਗੀ ਹਾਲਤ ਵੀ ਠੀਕ ਰਹਿੰਦੀ ਏ। ਨਾਲੇ ਬੰਦੇ ਦਾ ਜੋ ਸੁਭਾਅ ਹੁੰਦਾ ਉਹਦੇ ਚ ਵੀ ਫ਼ਰਕ ਆਉਂਦਾ।
ਹਾਂਜੀ-ਹਾਂਜੀ, ਹਾਂਜੀ, ਹੰ ਹਾਂਜੀ ਹ ਅਸੀਂ, ਯੋਗਾ ਦਾ ਇੱਕ ਪਾਰਟ-ਯੋਗਾ ਦਾ ਇੱਕ ਪਾਰਟ ਹੁੰਦੈ ਮੈਡੀਟੇਸ਼ਨ। ਔਰ ਮੈਡੀਟੇਸ਼ਨ ਆਪਣੇ ਆਪ ਵਿੱਚ ਇੰਨੀ ਅੱਛੀ ਮਤਲਬ ਦਵਾਈ ਹੈ ਕਿ ਉਸ ਤੋਂ ਉੱਪਰ ਕੁਛ ਨੀ ਹੈ ਕਿਉਂਕਿ ਮੈਡੀਟੇਸ਼ਨ ਹੁੰਦੈ ਆਪਣੇ ਆਪ ਨਾਲ ਬੈਠਣਾ। ਆਪਣੇ ਆਪ ਨਾਲ ਬੈਠਣਾ ਕਿਉਂਕਿ ਇਸ ਦੁਨੀਆਂ ਚ ਸਭ ਕੰਮ ਆਸਾਨ ਹੈਗੇ ਨੇ ਸਭ ਤੋਂ ਔਖਾ ਕੰਮ ਕਮ ਹੁੰਦੈ ਕਿ ਤੁਸੀਂ ਖੁਦ ਦੇ ਨਾਲ ਕਿੰਨਾ ਟਾਈਮ ਸਪੈਂਡ ਕਰਦੇ।
ਹੰ, ਉਹ ਯੋਗਾ ਸਾਨੂੰ ਸਿਖਾਂਂਦੀ ਹੈ, ਅਸੀਂ ਜਿਵੇਂ ਮੇਰੀ ਦੋ ਘੰਟੇ ਦੀ ਕਲਾਸ ਕਿ ਮੈਡੀਟੇਸ਼ਨ ਹੀ ਕਰਨੇ ਆ।
ਅੱਛਾ-ਅੱਛਾ, ਔ ਠੀਕ ਹੈ,
ਹੂੰ,
ਪਹਿਲਾਂ-ਪਹਿਲਾਂ ਹੁੰਦਾ ਸੀ, ਮੈਂ ਨਾ ਅਹ ਜਦੋਂ ਯੋਗਾ ਸਿੱਖਣ ਨਵੀਂ-ਨਵੀਂ ਜਾਂਦੀ ਸੀ। ਤੇ ਉਹਨਾਂ ਨੇ ਮੈਡੀਟੇਸ਼ਨ ਕਰਨ ਵਾਸਤੇ ਬੋਲਿਆ ਤੁਸੀਂ, ਤੁਸੀਂ ਯਕੀਨ ਨਹੀਂ ਮੰਨੋਗੇ। ਕਿਵੇ? ਇੱਕ ਮਿਨਟ ਚ ਉਹ ਆਪਣੇ ਆਈਸ ਕਲੋਸ ਕਰਕੇ, ਅੱਖਾਂ ਬੰਦ ਕਰਕੇ ਮਤਲਬ ਲੰਬੇ-ਲੰਬੇ ਸਾਹ ਲੈ ਕੇ ਆਪਣਾ ਨੂੰ ਬੈਠਣ ਆ ਵਿੱਚ ਪਤਾ ਨੀ ਕਿੰਨੇ ਹੀ ਤਰਾਂ ਦੇ ਅ ਨੈਗੇਟਿਵ ਵਿਚਾਰ ਆਏ ਸਨ ਜੋ ਮਤਲਬ ਆਪਣੇ ਨੈਗੇਟਿਵ ਟਾਈਪ ਦੇ ਹੁੰਦੇ ਨੇ। ਕੁਛ ਕਦੇ ਕੁੱਛ, ਕਦੇ ਕੁਛ। ਧੀਰੇ-ਧੀਰੇ, ਧੀਰੇ-ਧੀਰੇ ਜਦੋਂ ਇਹ ਚੀਜ਼ ਨੂੰ ਮੈਂ ਕੋਂਟੀਨਿਊ ਰੱਖਿਆ ਨਾ ਤੇ ਹੁਣ ਇਹ ਚੀਜ਼ ਮੇਰੀ ਬਹੁਤ ਅਛ ਹੋ ਗਈ, ਘੱਟੋ-ਘੱਟ ਮੈਂ ਇੱਕ ਮਿੰਟ ਨੀ ਪੰਜ ਮਿੰਟ ਤੱਕ ਆਰਾਮ ਨਾਲ ਮੈਡੀਟੇਟ ਕਰ ਲੈਂਦੀ ਆਂ। ਪੰਜ ਮਿੰਟ ਆਪਣੇ ਆਪ ਨਾਲ ਬੈਠਣਾ, ਉਸ ਤੋਂ ਬਾਅਦ ਜਦੋਂ ਅਸੀਂ ਅੱਖਾਂ ਘੋਲਦੇ ਹਾਂ ਤੇ ਆਪਣੀ ਬੋਡੀ ਨੂੰ ਪੂਰਾ ਹੀ ਜ਼ਿਆਦਾ ਊਰਜਾਵਾਨ ਬਣਾ ਲੈਂਦੇ ਹਾਂ, ਕਿ ਬਹੁਤ ਸਾਰੇ ਸਾਡੇ ਅੰਦਰ ਜੋ ਹੈ ਨਾ ਊਰਜਾ ਆ ਚੁੱਕੀ ਐ। ਐ ਮੇਰੀ ਲੈਂਦਾ ਅ ਯੋਗਾ ਕਰਨ ਨਾਲ।
ਦੇਖੋ ਹਰ ਕਿਸੇ ਨਾਲ ਕੁਛ ਨਾ ਕੁਛ ਤਾਂ ਐਵੇਂ ਗਲਤ ਹੋਇਆ ਹੀ ਹੁੰਦਾ। ਤੇ ਉਹਦੇ ਨਾਲ ਬੰਦਾ ਬੜਾ ਟਰੋਮਾਟਾਈਜ਼ਡ ਹੋ ਜਾਂਦਾ। ਇਹ ਤੇ ਹੈ ਨੀ ਸਾਰਿਆਂ ਦੀ ਜ਼ਿੰਦਗੀ ਚ ਕੁਛ ਨੀ ਹੋਯਾ, ਸਾਰਿਆਂ ਦੀ ਜ਼ਿੰਦਗੀ ਕੁਛ ਨਾ ਕੁਛ, ਕੁਛ ਨਾ ਕੁਛ ਹੈ ਹੀ।
ਹਾਂਜੀ।
ਕੀ ਉਹਨਾਂ ਨਾਲ ਗ਼ਲਤ ਹੋਇਆ ਹੁੰਦਾ ਏ। ਤੇ ਫੇਰ ਜਦੋਂ ਅਸੀਂ ਆਪਣੇ ਨਾਲ ਬਹਨੇ ਹਾਂ ਨਾ ਤੇ ਫਿਰ ਆਪਣੇ ਨਾਲ ਗੱਲਾਂ ਕਰਨੇ ਸਾਨੂੰ ਉਹੀ ਚੀਜ਼ਾਂ ਬਾਰ ਵਾਰ ਯਾਦ ਆਂਦੀ ਏ।
ਉਹੀ ਚੀਜ਼ਾਂ ਨੂੰ ਅਸੀਂ ਬਾਰ-ਬਾਰ ਸੋਚਦੇ ਹਾਂ, ਤੇ ਫੇਰ ਜਦੋਂ ਅਸੀਂ ਇੱਕ ਚੀਜ਼ ਨੂੰ ਕੰਟੀਨਿਊ ਰੱਖ ਨੇ ਆ ਨਾ, ਤੇ ਉਹ ਚੀਜ਼ ਤੋਂ ਅਸੀਂ ਆਪਣੇ ਜਿਵੇਂ ਕ ਕਹਿੰਦੇ ਨਾ ਕਿ ਹੀਲਿੰਗ ਕਰਨਾ ਹੁੰਦਾ ਤੇ ਸਮੇਂ ਦੇ ਨਾਲ-ਨਾਲ ਸਾਰੀ ਚੀਜ਼ਾਂ ਠੀਕ ਹੋ ਜਾਂਦੀਆਂ। ਤੇ ਤੁਸੀਂ ਹ ਮੈਡੀਟੇਸ਼ਨ ਕਰੋਗੇ ਰੋਜ਼ ਤੇ ਸਮੇਂ ਦੇ ਹਿਸਾਬ ਨਾਲ ਤੁਸੀਂ ਉਹ ਚੀਜ਼ ਨੂੰ ਆਪਣੇ ਆਪ ਨੂੰ ਉਹ ਚੀਜ਼ ਨੂੰ ਔਕ ਐਕਸੈਪਟ ਕਰਕੇ ਅੱਗੇ ਵੱਧਣ ਦੀ ਸੋਚੋਗੇ। ਵਰਨਾ ਬੰਦਾ ਡੇਲੀ ਰੂਟੀਨ ਵਿੱਚ ਉਹਨੂੰ ਓਵਰਥਿੰਕ ਕਰ ਕਰਕੇ ਨਾ ਉਹਨੂੰ ਫਿਰ ਆਪ ਣ ਆਪਣੀ ਜ਼ਿੰਦਗੀ ਖਰਾਬ ਕਰਦਾ ਹੈ।
ਹਾਂ, ਨਹੀਂ-ਨਹੀਂ ਓਵਰ ਥਿੰਕਿੰਗ ਤਾਂ ਬਹੁਤ ਬੁਰੀ ਚੀਜ਼ ਹੁੰਦੀ ਹੈ। ਮਤਲਬ ਜ਼ਿਆਦਾ ਸੋਚਣਾ ਇੰਨਾ ਬੜਾ ਸੋਚਣਾ ਨਹੀਂ ਚਾਹੀਦਾ ਇਨਸਾਨ ਨੂੰ। ਹਮੇਸ਼ਾ ਵਰਤਮਾਨ ਇਚ ਜੀਣਾ ਚਾਹੀਦਾ ਹੈ। ਅੱਜ ਅਗਰ ਤੁਸੀਂ ਆਪਣੇ ਆਪ ਅੱਜ ਨੂੰ ਅਗਰ ਤੁਸੀਂ ਇੰਜੋਏ ਨਹੀਂ ਕਰ ਰਹੇ ਹੋ ਸਪਣ ਨੀ ਬਣਾ ਰਹੇ ਹੋ ਤਾਂ ਤੁਹਾਡੇ ਕੱਲ ਦਾ ਕੋਈ ਫਾਇਦਾ ਨਹੀਂ ਹੈ। ਅੱਜ ਤੁਸੀਂ
ਹਾਂ ਕਿਉਂਕਿ ਦੇਖੋ ਉਹੀ ਨਾ ਹਾਂ ਤੁਸੀਂ ਇਹ ਗੱਲ ਬੜੀ ਸਹੀ ਕਰ ਰਹੇ ਹੋ।
ਹਮ ਹਾਂਜੀ ਹਾਂਜੀ ਹੈਲੋ ਹੈਲੋ
ਪ੍ਰੈਸਟ
ਹੈਲੋ ਹਾਂਜੀ ਆਵਾਜ਼ ਆਰੀ ਹੈ ਮੇਰੀ
ਹਾਂਜੀ ਤੁਹਾਨੂੰ ਆ ਰਹੀ ਮੇਰੀ
ਹਾਂਜੀ ਹਾਂਜੀ ਹਣ ਤਾਂ ਨੈਟਵਰਕ ਦਾ ਨਾ ਅੱਜ ਬੜਾ ਹੀ ਇਸ਼ੂ ਹੋ ਰਿਹਾ ਮੈਂ ਆਪਣੀ ਭੈਣ ਨਾਲ ਅੱਜ ਕੱਲ ਤੇ ਮੇਰੀ ਗੱਲ ਹੀ ਨੀ ਹੋ ਪਾਈਓਦੋਂ ਨਾਲਂ ਯੋਗਾ ਤੇ ਗੱਲ ਕਰਨੀ ਸੀ ਉਹਨੂੰ ਨਾ ਦਿੱਕਤ ਸੀ ਪੇਟ ਵਿੱਚ ਬਹੁਤ ਜ਼ਿਆਦਾ ਤੇ ਮੈਨੂੰ ਕਿਸੇ ਨੂੰ ਨਾ ਇੱਕ ਯੋਗਾ ਦੱਸਿਆ ਸੀ ਕਿ ਇਹ ਕਰਨ ਨਾਲ ਤੁਹਾਡੀ ਸਾਰੇ ਸਿਟਮ ਨਾ ਉਹ ਖ਼ਤਮ ਹੋ ਜਾਣਗੇ ਉਹ ਮਤਲਬ ਜਲਦੀ ਠੀਕ ਹੋ ਜਾਓਗੇ ਫਿਰ ਉਹ ਮੈਂ ਉਹਨੂੰ ਦੱਸਣਾ ਸੀਗਾ ਮੈਂ ਕਿਹਾ ਚਲੋ ਨੂੰ ਮੈਂ ਦੱਸ ਦਿੰਦੀ ਹ
ਵੀ ਬੜੀ ਤੁਹਾਡੀ ਪਹਿਲੀ ਪ੍ਰੈਜੈਂਟ ਜੀਨਾਂ ਚਾਹੀਦਾ ਜਿਵੇਂ ਨਾ ਥੋੜਾ ਟਾਈਮ ਤਾਂ ਜਿਵੇਂ ਬੱਚੇ ਵੀ ਹੁੰਦੇ, ਜਿਵੇਂ ਸਟੂਡੈਂਟ ਲਾਈਫ ਵੀ ਹੁੰਦੀ ਹੈ
ਜਿਵੇਂ ਮੰਨਲਓ ਕਿ ਉਹਨਾਂ ਦੇ ਪ ਪਹਿਲੇ ਵੀ ਕੁਛ ਮਤਲਬ ਸਭ ਤੋਂ ਹੀ ਕੁਛ ਨਾ ਕੁਛ ਗ਼ਲਤੀ ਹੋ ਜਾਂਦੀ ਹੈ। ਤੇ ਹੁਣ ਓ
ਤੇ ਇਸ ਕਰਕੇ ਉਹ ਲੋਕ ਇਨਾ ਪ੍ਰੈਜੈਂਟ ਓਵਰਥਿੰਕ ਕਰਦੇ ਨੇ ਚੀਜ਼ਾਂ ਨੂੰ ਕਿ ਆਪਣੀ ਜ਼ਿੰਦਗੀ ਉਸ ਚੀਜ਼ ਨੂੰ ਲੈ ਕੇ ਖਰਾਬ ਕਰ ਦਿੰਦੇ ਆ
ਖਰਾਬ ਕਰ ਦਿੰਦੇ ਹਨ
ਹਾਂ
ਅ ਤੇ ਨਾ ਇਹ ਚੀਜ਼ਾਂ ਹ ਹਾਂਜੀ
ਉਹ ਜੋ
ਦੇਖੋ ਜੋ ਜੋ ਚੀਜ਼ ਹੋ ਹੋ ਜਾਂਦੀ ਹੈ ਨਾ ਹਾਂਜੀ ਹਾਂਜੀ ਹਾਂਜੀ ਹਾਂਜੀ ਇਹੀ ਹੁੰਦਾ ਕਈ ਵਾਰ ਬੱਚੇ ਨਾ ਇੱਕ ਚੀਜ਼ ਨੂੰ ਲੈ ਕੇ ਬੈਠ ਜਾਂਦੇ ਨੇ ਹਮ ਅੱਜ ਕੱਲ ਇੰਨਾ ਬੁਰਾ ਖਾਣਾ ਹੋ ਗਿਆ ਤੁਸੀਂ ਅਸੀਂ ਸ਼ਾਮ ਇੰਨਾ ਕੁਛ ਉਲਟਾ ਸਿੱਧਾ ਖਾਂਦੇ ਹਾਂ ਅਗਰ ਅਸੀਂ ਉਹਨੂੰ ਕਵਰ ਕਰਨ ਵਾਤੇ ਸਵੇਰੇ ਸਵੇਰੇ ਯੋਗ ਨਹੀਂ ਕਰ ਰਹੇ ਤਾਂ ਸਮਝ ਲਓ ਅਸੀਂ ਫਿਰ ਬਿਮਾਰੀਆਂ ਨੂੰ ਨੋਤਾ ਹੀ ਦੇ ਦੇਣਾ ਕਿਉਂਕਿ ਡਾਕਟਰਾਂ ਕੋਲ ਜਾਗੇ ਡਾਕਟਰ ਨੇ ਵੀ ਪਹਿਲਾਂ ਏਹੀ ਕਹਿਣਾ ਹੈ ਸੁਬਾਹ ਵੋਕ ਕੇ ਲਿਏ ਜਾਤੇ ਹੋ ਕਿਤਨਾ ਟਾਈਮ ਵੋਕ ਕਰਤੇ ਹੋ ਕਿਤਨੀ ਦੇੇਰ ਐਕਸਰਸਾਈਜ਼ ਕਰਦੇ ਹੋ ਘੁਮਾ ਫਿਰਾ ਕੇ ਉਹ ਵੀ ਏਹੀ ਗੱਲ ਬੋਲ ਦੇ ਹੈ ਫਿਰ ਦਵਾਈਆਂ ਦੇ ਦੇਣਗੇ ਫਿਰ ਤੁਹਾਨੂੰ ਯੋਗਾ ਕਰਨ ਵਾਸਤੇ ਕਹਿਣਗੇ ਇਸ ਨਾਲ ਚੰਗਾ ਤੁਸੀਂ ਆਪਣੀ ਬੋਡੀ ਨੂੰ ਪਹਿਲਾਂ ਹੀ ਫਿਟ ਰੱਖੇ ਕੋਣ ਪਹਿਲਾਂ ਹੀ ਥੋੜਾ ਹਾਈਡਰੇੇਟ ਕਰਕੇ ਰੱਖੋ ਪਾਣੀ ਵਗੈਰਾ ਜ਼ਿਆਦਾ ਪੀਓ ਯੋਗਾ ਕਰੋ
ਹਾਂ ਹੈਲਥ ਤੋਂ ਇਲਾਵਾ ਤਾਂ ਕੁਛ ਜ਼ਰੂਰੀ ਨਹੀਂ ਹੈਗਾ ਸਭ ਤੋਂ ਜ਼ਿਆਦਾ ਜ਼ਰੂਰੀ ਅੱਜ ਤੁਸੀਂ ਅਗਰ ਆਪ ਹੈਲਥ ਨੂੰ ਟਮ ਨ ਦੇ ਰ ਆਪ ਹੈਲ ਮੇਨਟੇਨ ਨ ਕਰ ਰਹੇ ਮਤਲਬ ਤੁਸੀਂ ਆਪਣੀ ਜ਼ਿੰਦਗੀ ਖ਼ਰਾਬ ਕਰ ਰਹੇ ਹੋ ਅੱਗੇ ਆਪਣਾ ਫਿਊਚਰ ਖ਼ਰਾਬ ਕਰ ਰਹੇ ਹੋ ਫੇਰ ਤੁਹਾਨੂੰ ਸੌ ਤਰੀਕੇ ਦੀ ਬਿਮਾਰੀਆਂ ਤੁਹਾਨੂੰ ਹੁਣੇ ਹੀ ਲੱਗ ਜਾਣਗੇ ਤੇ ਸੋਚੋ ਤੁਹਾਡਾ ਬੁਢਾਪੇ ਚ ਕੀ ਹਾਲ ਹੋਏਗਾ
ਹਾਂਜੀ ਹਾਂਜੀ ਹਾਂ ਬਹੁਤ ਮੈਂ ਤੇ ਕਹ ਰਹੀ ਹਾਂ ਹਾਂਜੀ ਹਾਂ ਹੁਣ ਦੇਖੋ ਅੱਜ ਕੱਲ ਪੇਟ ਤੋਂ ਪੇ ਤੋਂ ਹਾਂਜੀ। ਪੇਟ ਤੋਂ ਰਿਲੇਟਿਡ ਦੇਖ ਲੋ ਅੱਜ ਕੱਲ ਕਿੰਨੀ ਆ ਬਿਮਾਰੀਆਂ ਫੈਲ ਰਹੀ ਆ ਨੇ ਕੁਛ ਵੀ ਖਾਓ। ਹਾਂਜੀ ਹਾਂਜੀ ਹਾਂਜੀ ਬਹੁਤ ਕੁਛ ਵੀ ਖਾਓ ਪੇਟ ਦਰਦ ਹੁੰਦਾ ਕੁਛ ਵੀ ਖਾਓ ਪੇਟ ਦਰਦ ਹੁੰਦਾ। ਡਾਕਟਰ ਇੱਕੋ ਚੀਜ਼ ਬੋਲਦਾ ਕਿਤਨੀ ਦੇਰ ਵੋ ਕਰਦੇ ਹੋ ਯੋਗਾ ਕਰਦੇ ਹੋ। ਆਪਣਾ ਆਪ ਐਕਸਰਸਾਈਜ਼ ਕਰਤੇ ਉਹ ਵੀ ਇੱਕੋ ਗੱਲ ਬੋਲਦੇ ਨੇ। ਕਰਕੇ ਮੈਂ ਤੇ ਮੈਨੂੰ ਤੇ ਬਹੁਤ ਟਾਈਮ ਹੋ ਗਿਆ ਯੋਗਾ ਜਾਂਦੇ ਹੋਏ। ਆਪਣੀ ਬੋਰੀ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਬਹੁਤ। ਹੈ ਤੇ ਤੁਸੀਂ ਉਹ ਆਨਾ ਬਹੁਤ ਜ਼ਿਆਦਾ ਦਿੱਕਤ ਹੁੰਦੀ ਹੈ ਇਸ ਚੀਜ਼ ਨੂੰ ਲੈ ਕੇ
ਉਹੀ ਸਭ ਤੋਂ ਵਧੀਆ ਉਹੀ ਉਹੀ ਇਸ ਕਰਕੇ ਮਤਲਬ ਅੱਜ ਕੱਲ ਜਿਵੇਂ ਅਸੀਂ ਆਪਣੇ ਆਪ ਨੂੰ ਲੈ ਲਈਏ ਹੁਣ ਤੇ ਅਸੀਂ ਹਜੇ ਤ ਦੁਨੀਆਂ ਚ। ਪੂਰੀ ਦੇਖੀ ਵੀ ਨੀ ਹੁਣ ਤੋਂ ਇੰਨੀ ਪ੍ਰੋਬਲਮ ਹੋਣ ਲੱਗ ਜਾਂਦੀਆਂ ਹੈ। ਜਿਵੇਂ ਹਰ ਚੀਜ਼ ਤੋਂ ਰਿਲੇਟਿਡ ਕੁੜੀਆਂ ਦੀ ਕਿੰਨੀ ਸਾਰੀ ਚੀਜ਼ਾਂ ਆਉਂਦੀਆਂ। ਉਹਨਾਂ ਨੂੰ ਤੇ ਆਪਣੀ ਹੈਲਥ ਦਾ ਬਹੁਤ ਜ਼ਿਆਦਾ ਧਿਆਨ ਮੁੰਡਿਆਂ ਨੂੰ ਵੀ ਰੱਖਣਾ ਚਾਹੀਦਾ ਪਰ ਕੁੜੀਆਂ ਦੀ। ਬੋਡੀਵੇਂ ਬਣਾਈ ਗਈ ਕਿ ਉਹ ਨੂੰ ਹੈਲਥ ਮੇਨਟੇਨ ਕਰਨੀ ਬੜੀ ਜ਼ਰੂਰੀ ਹੈ
ਹਾਂ ਬਹੁਤ ਜ਼ਰੂਰ ਹੁੰਦੀ ਆ ਬਹੁਤ
ਹਾਂ ਬਸ ਮੈਂ ਤੇ ਬਸ ਇਹੀ ਹੁੰਦਾ ਕਿ ਆਪਣੀ ਹੈਲਥ ਅੱਛੀ ਰਹੇ ਅੱਛਾ ਖਾਓ ਅੱਛਾ ਪੀਓ
ਤੁਸੀਂ ਜਾਂਦੇ ਹੋ ਯੋਗਾ ਤੇ
ਹਾਂਜੀ ਹਾਂਜੀ ਮੈਂ ਯੋਗਾ ਤੇ ਜਾਂਦੀ ਹਾਂ
ਅ ਮੈਮ ਵੈਸਾ ਤੁਸੀਂ ਬਹੁਤ ਅੱਛੇ ਹੋ ਹੀ ਛੋਟੀ ਉਮਰ ਚ ਵੀ ਤੁਸੀਂ ਮਤਲਬ ਯੋਗਾ ਕਲਾਸਿਸ ਜਇਨ ਕਰਦੇ ਹੋ ਸਭ ਕੁਛ ਕਰਦੇ ਹੋ ਉਹਨਾਂ ਬੱਚਿਆਂ ਮੈਂ ਦੇਖੇ ਨੇ ਮਤਲਬ ਉਹ ਚਿਪਸ ਕੋਲਡ ਡਰਿੰਕ ਕ ਅੱਜ ਕੱਲ ਇੱਕੋ ਡਾਇਟ ਕੋਕ ਚੱਲੀ ਹੋਈ ਹੈ। ਉਹ ਬੱਚੇ ਬਹੁਤ ਪੀਣ ਦੇ ਨੇ ਡਾਇਟ ਕੋਕ ਦੇ ਨਾਮ ਦੇ ਬੱਚਿਆਂ ਨੂੰ ਮੂਰਖ ਬਣਾਇਆ ਜਾਂਦਾ ਹੈ ਉਹ ਲੈ ਕੇ ਕਿਆਦ ਨਹੀਂ ਬਣਾ ਆਪਾਂ ਨੂੰ ਕੀ ਪਤਾ ਕਿੰਨੀ ਸ਼ੂਗਰ ਹੈ ਉਹ ਤਾਂ ਕੋਕ ਪੀਂਦੇ ਆ ਨਾ ਭੈਣਜੀ।
ਹਾਂ ਵੈਸੇ ਕੋਕ ਤੇ ਕੋਕ
ਹਾਂਜੀ।
ਹੁੰਦੀ ਤਾਂ ਕੋਕ ਕੋਕ ਕੀ ਹ ਪਰ। ਇੱਕ ਹੁੰਦਾ ਹੀ ਹੈ ਜ਼ੀਰੋ ਸ਼ੂਗਰ ਹੁੰਦੀ ਉਹਦੇ ਨਾਲ ਤੇ ਬੱਚੇ ਉਹ ਪੀ ਲੈਂਦੇ ਆ।
ਹਾਂ ਪੂਰੀ ਜਿਆਦਾ ਨਹੀਂ ਨਾ ਪ ਜਿਹੇ ਮੰਗੇਂਦੇ ਨੇ ਉਹ ਦਾ ਮਾਰਕੀਟ ਚੱਕਰ ਲੱਗ ਡਟ ਯੀ ਹੁਣ ਤੇ ਸਿੱਖ ਲਵੇ। ਅਦੇ ਚਾਹ ਡਾਇਟੁੱਕ ਪੀਓਗੇ ਸੀ ਤੇ ਸ਼ੂਗਰ ਕੀ ਸੀ ਹਾਂ।
ਨਹੀਂ ਨਹੀਂ ਚਾਹ ਤੇ ਨਹੀਂ ਪੀਂਦੇ ਚਾਹ ਤੇ। ਮੈਂ ਚਾਹ ਤੇ ਨੀ ਪੀਂਦੇ ਤੁਹਾਡੇ ਘਰ ਦੇ ਬੱਚੇ ਮੈਂ ਦੇਖੇ ਹੀ ਹੋਏ ਨੇ ਮੈਂ ਦੇਖੇ ਹੋਏ ਨੇ। ਬੱਚੇ ਤੇ ਚਾਹ ਤੇ ਨੀ ਪੀਂਦੇ ਸੀ।
ਹਾਂ ਮੇਰੇ ਕੋਲ ਬੱਚੇ ਆਂਦੇ ਬੈਗ ਦੇ ਵਿੱਚੋਂ ਹੀ ਕੈਮ ਨਿਕਲ ਆਦੇ ਆ ਉਹ ਕਿਹਾ ਇਹ ਕਿਹਾ। ਤੇ ਕਹਿੰਦੇ ਡਾਇਟ ਕੋਕ ਹੈ ਮਤਲਬ ਡਾਇਟ ਕੋਕ ਦੇ ਨਾਮ ਤੇ ਤੁਸੀਂ ਮਤਲਬ ਚਲੋ। ਬੱਚਿਆਂ ਦੇ ਉੱਪਰ ਹੁੰਦਾ ਹੈ ਵੀ ਚਲੋ ਥੋੜਾ ਬਹੁਤ ਕਦੇ ਕਦੇ ਆ ਕੇ ਚਲੋ ਦੇਖੋ ਚੱਲਦਾ ਹੈ। ਬਟ ਫੇਰ ਵੀ ਆਪਣੀ ਬੋਡੀ ਨੂੰ ਮਿਲ। ਰੱਖੋ ਯੋਗਾ ਕਰੋ ਐਕਸਰਸਾਈਜ਼ ਕਰੋ ਪਾਣੀ ਪੀਓ ਜ਼ਿਆਦਾ ਤੋਂ ਜ਼ਿਆਦਾ ਉਹ ਪੀਓ ਫਿਰ,
ਪਰ ਇੱਕ ਹੁੰਦੇ ਮਨ ਨੂੰ ਸੰਤੁਸ਼ਟੀ ਮਿਲ ਜਾਂਦੀ ਹੈ ਕਿ ਚਲੋ ਉਹ ਕੋਕੀ ਪੀਤੀ ਡਾਇਟ
ਹਾਂਜੀ, ਹਾਂ ਡਾਇਟ ਤੇ ਬਿਲਕੁਲ-ਬਿਲਕੁਲ ਉਹੀ ਸੰਤੁਸ਼ਟੀ ਬਾਰ ਵੀ ਹੈ।